ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ?
ਕੀ, ਤੁਸੀਂ ਸੁਣਾਓ?
ਵਧੀਆ ਵਧੀਆ, ਬਹੁਤ ਵਧੀਆ। ਤੁਸੀਂ ਸੁਣਾਓ ਕੀ ਕਰਦੇ। ਬਸ ਸ਼ਾਮੀ ਚਾਹ ਦੀ ਤਿਆਰੀ ਲੱਗੇ ਆਂ।
ਅੱਛਾ। ਆ ਰਹੇ ਆਂ, ਆ ਰਹੇ ਆਂ। ਤਿਆਰੀ ਕਰਕੇ ਰੱਖੋ ਫਿਰ
ਤਿਆਰੀ ਹੀ ਤਿਆਰੀ ਐ, ਚਾਹ ਦੀ ਤੁਸੀਂ ਆਓ ਬਸ। ਹੋਰ
ਗੈਸਟ ਵਗੈਰਾ ਆਣੇ ਸ਼ੁਰੂ ਹੋਏ, ਨਈਂ ਹੋਏ?
ਬਸ ਗੈਸਟ ਹਜੇ ਤੇ, ਟਾਈਮ ਏ ਥੋੜਾ
ਅੱਛਾ, ਅੱਛਾ।
ਅਠਾਰਾਂ-ਉੱਨੀ ਤੋਂ ਆਣੇ ਸ਼ੁਰੂ ਹੋਣਗੇ ਗੈਸਟ
ਅੱਛਾ। ਤੇ ਅੱਛਾ, ਕੰਮ ਚਾਲੂ ਏ ਅਜੇ ਇਦਾ, ਮਤਲਬ ਉੱਥੇ ਕੰਮ
ਚਾਲੂ ਏ ਹਜੇ, ਉੱਥੇ ਥੋੜਾ ਏਸੀ ਫਿਟਿੰਗ ਦਾ ਕੰਮ ਚਾਲੂ ਐ। ਹੋਰ ਥੋੜਾ ਪਲੰਬਰਿੰਗ ਦਾ ਕੰਮ ਏ ਹਾਂਜੀ, ਤੇ ਬਾਕੀ ਤੇ ਅੱਲ ਮੋਸਟ ਹੋ ਗਿਆ ਕਲੀਨਿੰਗ ਵਗੈਰਾ ਕਰਦੇ ਪਏ ਸੀ ਅੱਜ ਮੈਂ ਜਾ ਕੇ ਆਈ ਹਾ। ਥੋੜ੍ਹੀ ਸਾਫ਼ ਸਫਾਈ ਕਰਕੇ ਆਈ ਹਾਂ ਉੱਧਰ ਤੇ ਬਾਥਰੂਮ ਕਲੀਨ ਕੀਤੇ ਆ ਹੋਰ ਸਬ ਕੀਤਾ ਹੈ। ਹੈਲੋ ਹੈਲੋ ਹੈਲੋ। ਹੈਲੋ